ਹੈਲੋ।
ਹੈਲੋ, ਮੈਮ ਸਸ ਸ ਸ਼੍ਰੀ ਕਾਲ ਜੀ, ਹੋਰ ਕਿਵੇਂ ਔ?
ਤੁਸੀਂ ਠੀਕ ਹੋ?
ਹਾਂਜੀ, ਹਾਂ ਠੀਕ ਆ, ਮੈਂ ਵੀ‌।
ਸਹੀ ਆਂਦੀ ਪਈ ਆ।
ਹਾਂਜੀ ਹਾਂ ਆਂਦੀ ਪੇ ਬਿਲਕੁਲ ਸਹੀ।
ਠੀਕ। ਠੀਕ ਹੈ ਠੀਕ ਹੈ ਆਪਾਂ ਗਿਆਰਾਂ ਤੇ ਘੱਟ ਕਰਾਂਗੇ ਮੈਮ ਠੀਕ ਆ।
ਠੀਕ ਹੈ ਠੀਕ ਹੈ ਕੋਈ ਨੀ ਮੈਮ, ਹੋਰ ਕੀ ਕਰਦੇ ਸੀ? ਹਾਂ ਬਸ ਮੈਂ ਵੀ ਪੈਲਾਂ ਤਾਂ ਘਰ ਦਾ ਕੰਮ ਕਰਕੇ ਹਟੀ ਸੀਗੀ। ਤੇ ਫੇਰ ਮੈਂ ਓਹ ਇੱਕ ਸੂਟ ਕੱਟਿਆ ਹੋਯਾ ਸੀਗਾ ਮੰਮੀ ਦਾ, ਹੁਣ ਔ ਬਣਾਣ ਲੱਗੀ ਸੀਗੀ ਮੈਂ ਕਿਹਾ ਫੇਰ ਚਲੋ ਮਾੜਾ ਜਾ ਕੋਲਿੰਗ ਦਾ ਕੰਮ ਕਰ ਲੀਏ।
ਹਾਂਜੀ ਹਾਂਜੀ, ਮੈਂ ਵੀ ਵੈਸੇ ਹੁਣੇ ਫਰੀ ਹੋਈ ਸੀ, ਤੇ ਅਸੀਂ ਵੀ ਬਸ ਕੋਲਾ ਈ ਕਰ ਰੇ ਸੀ। ਤੀ ਦੋ ਈ ਹੋਈਆਂ ਨੇ ਹਲੇ ਦੋ ਤਿੰਨ ਕ ਮੈਂ ਕਿਆ ਚਲੋ, ਅੱਜ ਪੂਰੀਆਂ ਹੋ ਜਾਣ, ਫੇਰ ਬਾਰ ਬਾਰ ਨਾਲੋਂ ਇੱਕ ਕਦੀ ਲੇ ਠੀਕ ਆ ਕਿਉਂਕਿ ਫੇਰ ਦੇਖੋ ਦੂਜਾ ਕੰਮ ਵੀ ਕਰਨਾ ਨਾ ਫ਼ੇਰ ਓਹ ਵੀ ਤਾਂ ਹੀ ਮਿਲੂਗਾ ਜੇ ਅਪਾਂ ਕੋਲਾਂ ਦਾ ਕੰਪਲੀਟ ਕਰ ਪਾਵਾਂਗੇ ਅੱਜ।
ਆਪਾਂ ਨੂੰ ਅ ਜ਼ਰੂਰੀ ਹੈ।
ਹਾਂਜੀ ਹਾਂਜੀ ਦੇਖੋ ਹੁਣ ਬਾਰ ਬਾਰ ਮੈਸੇਜ ਆਉਂਦੇ ਨੇ ਨਾ ਕਿ ਪਹਿਲਾਂ ਕਾਲਾਂ ਕੰਪਲੀਟ ਕਰੋ ਆਪਣੀਆਂ। ਤੇ ਫੇਰ ਹਾਂਜੀ-ਹਾਂਜੀ ਦੇਖੋ ਇਹ ਤਾਂ ਕੋਲਾਂ ਦਾ ਵੈਸੇ ਇੱਕ ਦਿਨ ਚ ਵੀ ਕੰਪਲੀਟ ਹੋ ਸਕਦਾ।
ਹਾਂਜੀ। ਹਾਂ, ਤੇ ਹਾਂ ਉਹ ਤਾਂ ਦਸ-ਦਸ ਮਿੰਟ ਦੀ ਗਿਆਰਾਂ-ਗਿਆਰਾਂ ਮਿੰਟ ੱਟ ਦੀਆਂ ਹੁੰਦੀਆਂ ਨੇ ਚਲੋ ਆਰਾਮ ਨਾਲ ਹੋ ਜਾਂਦੀਆਂ ਨੇ।
ਹਾਂਜੀ-ਹਾਂਜੀ ਇਹੀ ਉਹ ਆ ਦੇਖੋ
ਹਾਂਜੀ। ਹਾਂ, ਤੇ, ਬਸ ਉਹੀ ਆ ਵੀ। ਮਤਲਬ ਚਲੋ ਆਪਾਂ ਲ ਇੱਕ ਨੰਬਰ ਤੇ ਪੰਜ ਹੀ ਕਰ ਸਕਦੇ ਆ।
ਹਾਂਜੀ, ਹਾਂਜੀ।
ਹਾਂਜੀ ਹਾਂ,
ਇਹੀ ਤਾਂ ਹੈਗਾ। ਕਿ ਆਪਾਂ ਇੱਕ ਨੰਬਰ ਤੋਂ ਖੋ ਪੰਜ ਕਰ ਸਕਦੇ ਆ।
ਹਾਂਜੀ। ਹਾਂ, ਚਲੋ ਵਧੀਆ ਕ ਹਾਂਜੀ-ਹਾਂਜੀ, ਹਾਂ ਵੇਹਲਿਆਂ ਨਾਲੋਂ ਤਾਂ ਚਲੋ ਵਧੀਆ ਹੀ ਆ ਨਾ ਕੁਛ। ਤਾਂ ਆਂਦਾ ਏ।
ਹਾਂਜੀ-ਹਾਂਜੀ, ਇਹੀ ਤਾਂ ਹੈਗਾ ਕਿ ਆਪਾਂ ਨੂੰ ਕੁਛ ਹਾਂਜੀ-ਹਾਂਜੀ ਆਪਾਂ ਨੂੰ। ਕੁਛ ਨਾ ਕੁਛ ਤਾਂ ਮਿਲਦਾ ਈ ਆ।
ਹਾਂਜੀ, ਹਾਂ-ਹਾਂ ਹਾਂਜੀ ਹਾਂ, ਚਲੋ ਨਾਲੇ ਵਧੀਆ ਆਪਾਂ ਨੂੰ ਦੂਸਰੇ ਨਾਲ ਗੱਲ ਕਰਨ ਦੀ ਜਿਹੜੀ ਤਰੀਕਾ ਆ ਉਹ ਪਤਾ ਲੱਗਦਾ।
ਹਾਂਜੀ ਹਾਂਜੀ, ਦੇਖੋ ਅੱਪਾਂ ਨੂੰ ਇੱਕ-ਦੂਜੇ ਦੇ ਵਿਚਾਰ ਵੀ ਪਤਾ ਲੱਗਦੇ ਨੇ। ਇਸ ਕਰਕੇ ਤੇ ਫੇਰ ਜਦੋਂ ਦੇਖੋ ਆਪਾਂ ਨੂੰ ਵਿਚਾਰ ਪਤਾ ਪਤਾ ਲੱਗਦੇ ਹਨਾ। ਫੇਰ ਹੀ ਆਪਾਂ ਦੇਖੋ ਵਰਕ ਕਰਦੇ ਆ।
ਹਾਂਜੀ ਹਾਂ, ਨਾਲੇ ਆਪਣੀ ਜਰਨਲ ਨੋਲੇਜ ਵਾਧਾ ਹੁੰਦਾ ਆ। ਆਪਾਂ ਨੂੰ ਕੋਈ ਵੀ ਗੱਲ ਕਿਸੇ ਤੋਂ ਇਨਫੋਰਮੇਸ਼ਨ ਮਿਲਦੀ ਹੈ ਜਿਹੜੀ ਆਪ। ਆਪਾਂ ਨੂੰ ਜਿਹੜੀ ਗੱਲ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ।
ਹਾਂਜੀ-ਹਾਂਜੀ, ਵੀ ਦੇਖੋ ਆਪਾਂ ਨੂੰ ਸਾਰਾ ਕੁਛ ਕਿਵੇਂ ਅੱ‍ਪਾਂ ਨੀ ਕੰਮ ਕਰਨਾ, ਅੱਪਾਂ ਨੂੰ ਇੱਕ ਸਿਸਟਮ ਹਨਾ।
ਹਾਂਜੀ ਹਾ। ਹਾਂਜੀ ਹਾਂ, ਵਧੀਆ ਚਲੋ ਚਲਾਇਆ ਹੋਇਆ ਨਾ ਇਹ ਜਿਵੇਂ ਇਹਨਾਂ ਨੇ।
ਹਾਂਜੀ-ਹਾਂਜੀ ਵੈਸੇ, ਵੈਸੇ ਇਹ ਦੇਖੋ। ਹੋਣਾ ਵੀ ਚਾਹੀਦਾ ਕਿ ਆਪਾਂ ਨੂੰ ਜਦੋਂ ਮਿਲ ਜਾਂਦਾ ਕੰਮ।
ਹਾਂਜੀ ਹਾਂ ਨਾਲੇ ਮਤਲਬ ਜਿਆਦਾ ਟਾਈਮ ਬਾਅਦ ਵੀ ਨੀ ਆਉਂਦਾ ਕਈ ਤਾਂ ਇੱਕ ਵਾਰ ਕੰਮ ਦੇਖ ਕੇ ਫ਼ਿਰ ਮੁੜਕੇ ਕੰਮ ਆਉਂਦਾ ਨੀ ਆ ਪਰ ਇਹਦਾ ਆਈ ਜਾਂਦਾ ਹੈ ਕੰਮ
ਹਾਂਜੀ ਹੋਰ ਤੁਸੀਂ ਕੀ ਕਰਦੇ ਹੋ ਵੈਸੇ ਸਟੱਡੀ ਤੁਹਾਡੀ ਪੂਰੀ ਹੋ ਗਈ?
ਹਾਂਜੀ ਹਾਂ ਮੇਰੀ ਸਟੱਡੀ ਪੂਰੀ ਹੋ ਗਈ ਸੀਗੀ ਫਿਰ ਮੈ ਬੀ-ਐੱਸੀ ਕੀਤੀ ਸੀਗੀ ਹਾਂਜੀ ਹਾਂ ਫੇਰ ਅਤੇ ਉਹ ਤੋਂ ਬਾਅਦ ਮੈਂ ਕੰਪਿਊਟਰ ਦਾ ਕੋਰਸ ਕੀਤਾ ਸੀਗਾ। ਫੇਰ ਫਿਲਹਾਲ ਜਿੱਦਾਂ ਮੈਂ ਘਰੇ ਹੀ ਆ
ਠੀਕ ਹੈ ਠੀਕ ਹੈ ਚਲੋ ਇਹ ਵੀ ਵਧੀਆ ਆਪਣੀ ਸਟੱਡੀ ਪੂਰੀ ਕਰਨੀ ਚਾਹੀਦੀ ਹੈ
ਹਾਂਜੀ ਹਾਂ ਚਲੋ ਸਟੱਡੀ ਬਿਨਾਂ ਤਾਂ ਕੁਛ ਨਹੀਂ ਗਾ
ਅੱਜ ਕੱਲ ਦੇਖੋ ਸਟੱਡੀ ਸਕੂਲ ਇੰਨੇ ਤਰ੍ਹਾਂ ਦੇ ਹੋ ਗਏ ਅੱਜ ਕੱਲ੍ਹ ਇੱਕ ਤੋਂ ਇੱਕ ਸਕੂਲ ਆ ਦੇਖੋ ਇੰਨਾ ਕੋਂਪੀਟੀਸ਼ਨ ਵਧੀਆ ਹੋਇਆ ਬੱਚਿਆਂ ਦੇ ਵਿੱਚ
ਹਾਂਜੀ ਹਾਂ ਹਾਂਜੀ ਹਾਂ ਕੋਂਪੀਟੀਸ਼ਨ ਦਾ ਜਮਾਨਾ ਅੱਜ
ਹਾਂਜੀ-ਹਾਂਜੀ ਵੈਸੇ ਚਲੋ ਇਹ ਸਿਸਟਮ ਹੋਣਾ ਵੀ ਚਾਹੀਦਾ, ਕਿਉਂਕਿ ਅੱਜ-ਕੱਲ ਤੁਹਾਨੂੰ ਪਤਾ ਦੇਖੋ ਪੜ੍ਹਾਈ ਤੋਂ ਬਿਨਾਂ ਕੁਛ ਨੀ ਹੈਗਾ ਇਹ ਤਾਂ ਤੁਸੀਂ ਵੀ ਮੰਨਦੇ ਹੋ ਨਾ, ਹੈਲੋ। ਹੈਲੋ ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਮ।